ਹੈਲੋ
ਹਾਂ, ਸਸ ਸ੍ਰੀ ਕਾਲ ਜੀ।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
ਠੀਕ ਠਾਕ, ਮੈਂ ਵਧੀਆ। ਤੁਸੀਂ ਸੁਣਾਓ, ਠੀਕ ਹੋ।
ਹਾਂਜੀ, ਸਭ ਵਧੀਆ। ਤੁਸੀਂ ਸੁਣਾਓ, ਘਰ ਪਰਿਵਾਰ, ਬੱਚੇ।
ਹਾਂਜੀ ਸਭ ਠੀਕ, ਹਾਂਜੀ ਸਭ ਠੀਕ ਨੇ।
ਅੱਛਾ। ਹੋਰ ਬੱਚੇ ਮੌਜਾਂ ਕਰ ਰਹੇ ਨੇ ਛੁੱਟੀਆਂ ਚ।
ਹਾਂਜੀ ਹਾਂਜੀ ਮੌਜਾਂ ਹੋ ਰਹੀਆਂ ਬੱਚਿਆਂ ਦੀਆਂ ਤੁਹਾਨੂੰ ਪਤੈ ਛੁੱਟੀਆਂ ਹੀ ਨੇ ਬੱਚਿਆਂ ਦੀਆਂ। ਆਰੇ ਲੱਗੇ ਨੇ ਅਪਣੇ ਅਪਣੇ ਕੰਮਾਂ ਦੇ, ਕੋਈ ਡਰਾਇੰਗ ਕਰ ਰਿਹਾ ਕੋਈ ਟੀ ਵੀ ਦੇਖ ਰਿਹੈ ਹਾਂਜੀ।
ਬਿਜੀ ਏ, ਕੋਈ ਕੁਛ ਕਰ ਰਿਹੈ, ਸਾਡੇ ਵੀ ਇਹੀ ਕੁਛ ਕਰਦੇ ਪਏ ਨੇ। ਹੋਰ ਅੱਜ ਕੀ ਕਰ ਰਹੇ ਸੀਗੇ। ਕਿਵੇਂ ਯਾਦ ਕੀਤਾ ਤੁਸੀ?
ਅੱਛ ਬਸ ਵੈਸੇ ਈ ਤੁਸੀਂ ਫੋਨ ਹੀ ਨੀ ਕੀਤਾ ਕਿੰਨੇ ਟੈਮ ਤੋ। ਮੇਰੀ ਫਰੈਂਡ ਆਈ ਸੀ ਉਹ ਵੀ ਤੁਹਾਡਾ ਹਾਲ ਚਾਲ ਪੁੱਛਦੀ ਪੀ ਸੀ।
ਅੱਛਾ ਅੱਛਾ, ਬਸ ਮੈਨੂੰ ਟਾਇਮ ਹੀ ਨੀ ਲੱਗਾ ਭੈਣ ਜੀ, ਬਸ ਤੁਹਾਨੂੰ ਪਤੈ ਤੁਹਾਨੂੰ ਪਤੈ ਕੰਮ ਫੇਰ ਘਰ ਦਾ ਕੰਮ, ਬੱਚੇ ਵੀ ਘਰ ਨੇ ਫੇਰ ਮੇਰਾ ਬੁਟੀਕ ਦਾ ਵੀ ਕੰਮ ਹੁੰਦੈ, ਫੇਰ ਔਨਲਾਈਨ ਵੀ ਮੈਂ ਕਰਦੀ ਆ। ਸਕਿਨ ਕੇਅਰ ਦੇ ਪ੍ਰੋਡਕਟਸ ਵਗੈਰਾ, ਬਸ ਉਹ ਸਾਰਾ ਦਿਨ ਮੇਰਾ ਇਵੇਂ ਨਿਕਲ ਜਾਂਦੈ ਹਾਂਜੀ ਹਾਂ
ਤੁਸੀਂ ਔਨਲਾਈਨ ਕਦੋਂ ਸ਼ੁਰੂ ਕੀਤੈ, ਸਕਿਨ ਕੇਅਰ ਦਾ।
ਨਹੀ ਮੈਨੂੰ ਕਾਫ਼ੀ ਟਾਈਮ ਹੋ ਗਿਐ, ਮਤਲਬ ਹਾਂ ਨਹੀ ਨਹੀ ਪਹਿਲੇ ਮੈਂ ਹੋਰ ਕੋਈ ਕੰਪਨੀ ਕਰਦੀ ਸੀ ਹੁਣ ਉਹ ਹੁਣ ਮੈਂ ਛੱਡਤੀ ਸੀ, ਹੁਣ ਮੈਂ ਨਿਊ ਕੀਤੀ ਨਿਊ ਸਕਿਨ ਨਾਮ ਦੀ ਹੈਗੀ ਕੰਪਨੀ, ਏ ਯੂ ੲਸ ਏ ਦੀ ਕੰਪਨੀ ਹੈਗੀ। ਹਾਂ, ਤੇ ਹਾਂ ਮਤਲਬ ਏਨਾ ਤਾਂ ਨੀ ਟਾਈਮ ਹੋਇਆ ਇਹਨੂੰ ਮਤਲਬ ਤਿੰਨ ਚਾਰ ਬਟ ਹਜੇ ਮੈਂ ਜਿਆਦਾ ਪਿਕੱਸ ਵਗੈਰਾ ਸ਼ੇਅਰ ਨੀ ਕਰਦੀ। ਕਿਉਂਕਿ ਨਾ ਥੋੜੇ ਇਹਦੇ ਪ੍ਰੋਡਕਟਸ ਨਾ ਜਿੱਦਾ ਬੜੇ ਕੋਸਟਲੀ ਹੈ ਤੁਹਾਨੂੰ ਪਤਾ ਯੂ ਐਸ ਏ ਦੀ ਕੰਪਨੀ ਏ, ਫਿਰ ਉਹਨਾਂ ਨੇ ਹਾਂ ਹਜੇ ਨਿਊ ਨਿਊ ਆਈ ਏ ਇੰਡੀਆ ਚ ਤਾਂ, ਵੈਸੇ ਤਾਂ ਹੋ ਗਏ ਕਾਫੀ
ਹਾਂਜੀ ਤੁਸੀਂ ਫੋਨ ਸਗੋਂ ਇੱਕ ਦੋ ਦਿਨਾਂ ਨੂੰ ਹਾਂ
ਜ਼ਿਆਦਾ ਗੱਲਬਾਤ ਕੀਤੀ ਵੀ ਨੀ ਕਿਸੇ ਨਾਲ, ਮੈਂ ਕਿਹਾ ਹਜੇ ਪਹਿਲੇ ਮੈਂ ਆਪ ਟਰਾਈ ਕਰ ਲਾ ਨਾ ਥੋੜਾ ਜਿਹਾ ਥੋੜਾ ਦਿੱਤੇ ਆ ਕਸੱਟਮਰ ਵਗੈਰਾ ਨੂੰ, ਥੋੜਾ ਰਿਜ਼ਲਟ ਤੇ ਮੈਨੂੰ ਉਹਦਾ ਆਜੇ ਫੇਰ ਹੀ ਮੈਂ ਅੱਗੇ ਜਿਆਦਾ ਉਹਦੀ ਕਰਾਂਗੀ ਨਾ ਤਾਂ ਮੈਂ ਹਜੇ, ਵੈਸੇ ਤਾਂ ਉਹਦਾ ਰਿਜ਼ਲਟ ਬਹੁਤ ਅੱਛਾ ਹੈਗੈ ਤੇ ਨਾਲ ਨਾ ਉਹਨਾਂ ਨੇ ਥੋੜੇ ਜੇ ਉਹ ਵੀ ਦਿੱਤੇ ਨੇ ਜਿੱਦਾ ਨਾਲ ਉਹਨਾਂ ਦੇ ਜਿੱਦਾਂ ਮਸਾਜਰ ਵੀ ਹੈਗਾ ਹਰ ਇੱਕ ਚੀਜ਼ ਏ ਕਰੀਮ ਦੇ ਯੂਜ ਕਰਨ ਲਈ ਤੁਹਾਨੂੰ ਨਾਲ ਉਹ ਵੀ ਮਿਲ ਲਗਦਾ ਏ। ਕੋਈ ਨੀ ਮੈਂ ਤੁਹਾਨੂੰ ਪਿਕਸ ਵਗੈਰਾ ਸ਼ੇਅਰ ਕਰਾਂਗੀ, ਅਗਰ ਤੁਹਾਨੂੰ ਲਗੇਗਾ ਕੋਈ ਇੰਟਰਸਟਿੰਗ
ਕਰਾਂਗੇ ਤਾਂ ਹੀ ਪਤਾ ਲੱਗੇਗਾ ਨਾ ਕੀ ਚੀਜ਼ ਏ ਮਤਲਬ ਅੱਛਾ ਹੈ ਵੇ ਕੇ ਨਹੀ ਪਤਾ ਕੀ ਏ ਕੋਸਟਲੀ ਤੇ ਚੀਜ਼ਾਂ ਹੁੰਦੀਐਂ ਤੁਸੀਂ ਕਹਿੰਦੇ ਪਏਓ ਨਾ ਕੋਸਟਲੀ ਏ
ਹਾਂ
ਕੋਸਟਲੀ ਈ ਹੋੰਦੇ ਨੇ ਬਟ ਜਿਹਨੂੰ ਅਵੇਅਰਨੈਸ ਹੋਏਗਾ ਨਾ ਇਸ ਬਾਰੇ ਮਤਲਬ ਅਵੇਅਰ ਹੋਏਗਾ ਹਾਂ ਉਹਨੂੰ ਪਤਾ ਇਸ ਚੀਜ਼ ਦਾ
ਹਾਂ ਵਿੱਚੋ ਚੀਜ਼ ਬ੍ਰੈਂਡਿਡ ਅਸੀਂ ਵਧੀਆ ਲਾ ਰਹੇ ਆਂ ਸਾਨੂੰ ਹਾਂ ਸਾਨੂੰ ਮਤਲਬ ਉਹਦਾ ਰਿਜ਼ਲਟ ਮਿਲਿਆ ਅੱਛਾ ਤੇ ਫਿਰ ਕੋਸਟਲੀ ਵੀ ਚੀਜ਼ ਕੋਈ ਗੱਲ ਨੀ। ਤੁਹਾਡੀ ਗੱਲ
ਹਾਂ ਉਹ ਫੇਿਰ ਖਰੀਦ ਹਾਂ, ਖ਼ਰੀਦ ਲੈਂਦੇ ਨੇ ਫੇਿਰ, ਤੁਸੀਂ ਫਿਕਸ ਫੇਅਰ ਕਰਿਆ ਕਰੋ ਨਾ ਤੁਸੀਂ ਓਦੇ ਤੇ,
ਨਹੀਂ ਮੈਂ ਕਰਾਂਗੀ, ਬਸ ਮੈਂ ਤਾਂ ਹੀ ਨੀ ਕੀਤੀ ਅਜ ਪ ਟਾਈਮ ਹੀ ਨਹੀਂ, ਥੋੜਾ ਮੈ ਤੁਹਾਨੂੰ ਦੱਸਿਆ ਆ, ਫਿਰ ਬੁਟੀਕ ਦਾ ਵੀ ਕੰਮ ਹੁੰਦਾ ਨਾ ਭੈਣਜੀ, ਫਿਰ ਸਾਰਾ ਦਿਨ ਕੁੜੀਆਂ ਨੂੰਅ, ਆਉਂਦੀਆਂ ਸਿਖਾਦੀ ਵੀ ਆ, ਤੇ ਫੇਰ ਉਹਨਾਂ ਤੋਂ ਕੰਮ ਵੀ ਲੈਣਾ ਹੁੰਦਾ ਤੇ ਕੁਛ ਸਿਖਾਣਾ ਫੇਿਰ ਜਿੱਦਾਂ ਟੇਲਰ ਰੱਖੇ ਦੇ ਆ,
ਮਤਲਬ ਉਹ ਵੀ ਕਾਫੀ ਅੱਛੇ ਪ੍ਰੋਡਕਟ ਯੂਜ ਕਰਦੀਆਂ ਨੇ,
ਅੱਛਾ -ਅੱਛਾ ਠੀਕ ਐ, ਕੋਈ ਨੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ, ਤੇ ਤੁਸੀਂ ਉਹਨਾਂ ਨੂੰ ਅੱਗੇ ਰਿਕਮੈਂਡ ਕਰ ਦੇਣਾ, ਤੇ ਆਪ ਲਓਗੇ ਨਾ ਪਹਿਲੇ ਫਿਰ ਤੁਸੀਂ ਤੇ ਤੁਸੀਂ ਏਦਾਂ ਕਰਨਾ ਏਦਾਂ ਬਣਾ ਲੈਂਦੇ ਆ ਅਸੀਂ ਪ੍ਰੋਗਰਾ, ਤੁਹਾਡੇ ਘਰ ਇੱਕ ਮੀਟਿੰਗ ਹੀ ਰੱਖ ਲੈਂਦੇ ਆ, ਠੀਕ ਐ ਗੈਟ ਟੂਗੇੈਦਰ ਹੋ ਜਾਏਗੀ ਨਾਲੇ ਹਨਾ, ਤੁਸੀਂ ਏਦਾ ਕਰੋ ਆਪਣੇ ਜਿੰਨੇ ਨੌਨ ਚ ਤੁਹਾਡੇ ਲੇਡੀਜ਼ ਹੈਗੀਆਂ, ਤੁਸੀਂ ਉਹਨਾਂ ਨੂੰ ਇਨਵਾਈਟ ਕਰ ਦਓ, ਤੇ ਮੈਂ ਤੁਹਾਨੂੰ ਇਨਵੀਟੇਸ਼ਨ ਕਾਰਡ ਭੇਜ ਦਿੰਦੀ ਆ, ਵਟਸ-ਅਪ ਤੇ, ਕੀ ਤੁਸੀਂ ਇੱਕ ਦਿਨ ਰੱਖ ਲੈਂਦੇ ਆਪਾਂ, ਨਈ ਇੱਕ ਦਿਨ ਅਸੀ ਪ੍ਰੋਗਰਾਮ, ਤੇ ਏਦਾਂ ਆਪਾ ਲੇਡੀਸ ਨੂੰ ਤੁਸੀਂ ਇਨਵਾਈਟ, ਕਰ ਲਓ, ਕਮ ਸੇ ਕਮ ਚਲੋ ਦਸ ਕ ਲੇਡੀਸ ਆਣ ਬੋਤ ਆ, ਤੇ ਮੈਂ ਆਪਣੇ ਸਾਰੇ ਪ੍ਰੋਡਕਟਸ ਵਗੈਰਾ ਲੈ ਕੇ ਆ ਜਾ, ਹਨਾ ਸਾਰੇ ਤੇ ਮੈਂ, ਤੇ ਜਿਹੜੇ ਮੇਰੇ ਸੀਨੀਅਰ ਹੈਗੇ ਆ, ਮੈਮ ਉਹਨਾਂ ਨੂੰ ਵੀ ਨਾਲ ਲੈ ਆਵਾਗੀ ਥੋੜਾ, ਫ਼ਰਕ ਪੈਂਦਾ ਨਾ ਵੱਡਾ ਨਾਲ ਹੋਏ ਕੋਈ ਤੇ ਅਸੀਂ ਉਹ ਫਿਰ ਪਤਾ, ਕਰਾਂਗੇ ਸਾਰਿਆਂ ਨੂੰ ਦੇਖੋ ਅਸੀਂ ਮਤਲਬ, ਉੱਥੇ ਆਣਗੇ ਡੈਮੋ ਵੀ ਦੇ ਦਾਂਗੇ, ਉਹਦਾ ਜ਼ਿਆਦਾ ਬੈਨੀਫਿਟ ਹੋ ਜਾਏਗਾ, ਨਾਲੇ ਤੁਹਾਨੂੰ ਵੀ ਪਤਾ ਲੱਗ ਜਾਏਗਾ ਪ੍ਰੋਡਕਸ ਦਾ ਕੀ ਰਿਜ਼ਲਟ ਏ ਹਨਾ, ਹਾਂ ਕੋਈ ਨੀ ਤੁਸੀਂ
ਹਾਂਜੀ ਮੇਰੇ ਨੋਨ ਚ ਤੇ ਕਾਫੀ ਨੇ, ਮੇਰੇ ਆਪਣੇ ਈ ਹੈਗੇ ਨੇ, ਫਰੈਂਡ ਸਰਕਲ ਵੀ ਤੁਹਾਨੂੰ ਪਤਾ ਈ ਐ ਮੇਰਾ ਕਾਫੀ ਏ,
ਕਿ ਤੁਹਾਡੀ ਵੈਸੇ ਕਿੱਟੀ ਵਗੈਰਾ ਵੀ ਮੈਂ ਦੇਖਦੀ ਹੁੰਦੀ ਕਿੱਟੀ ਵੀ ਤੁਸੀਂ ਜਾਂਦੇ ਐ ਹਨਾ, ਮੈਂ ਦੇਖਦੀ ਹ
ਕਿੱਟੀ ਤਾਂ ਜਾਈਦਾ,
ਕਿੱਟੀ ਦੀਆ ਤੁਹਾਡੀ ਸਨੈਪ ਪਾਨੀ ਤੁਹਾਡਾ ਤਾਂ ਦੇਖੋ ਇੰਨਾ ਸਰਕਲ ਹੈਨੀ, ਭੈਣ ਜੀ ਤੁਸੀਂ ਮੈਂ ਕੇਹਣੀ ਆ, ਤੁਸੀਂ ਸਗੋਂ ਜਿੰਨਾ ਹੋ ਸਕੇ ਆਪਣੀ ਸਾਰੀ ਫਰੈਂਡਸ ਨੂੰ ਬਲਾਓ ਤੁਸੀਂ ਮੇਰੇ ਨਾਲ ਕੰਮ ਮੇਰੇ ਨਾਲ ਹੀ ਕਰ ਲੋ, ਸ਼ੁਰੂ ਤੋ ਜੁਆਇਨ ਕਰਕੇ ਹੋਰ ਜ਼ਿਆਦਾ ਬੈਨੀਫਿਟ ਰਹੇਗਾ ਤੁਹਾਨੂੰ,
ਕਿੱਟੀ ਹੈ ਵੀ ਮੇਰੇ ਏ ਇਸ ਵਾਰੀ ਮੇਰੇ ਘਰ ਹੀ ਹੈਗਾ ਕਿੱਟੀ ਦਾ, ਅਸੀਂ ਬਾਹਰ ਨੀ ਜਾ ਰਹੇ ਨਾ, ਪਹਿਲੇ ਕ ਹਾਂਜੀ ਤੇ ਹਾਂਜੀ,
ਪਰ ਫੇਿਰ ਮੈਂ ਅਸੀਂ ਜਿੱਦਾਂ ਆਵਾਂਗੇ, ਨਹੀਂ -ਨਹੀਂ ਫੇਿਰ ਇੱਦਾਂ ਅਸੀਂ ਆਵਾਂਗੇ ਅੱਛਾ ਨਈ ਲਗੇਗਾ ਨਾ ਹੁਣ,
ਨਹੀਂ -ਨਹੀਂ ਕਿਉਂ ਐਸੀ ਕੋਈ ਗੱਲ ਨਈ ਐ, ਦੇਖੋ ਤੁਸੀਂ ਵੀ ਮੇਰੇ ਫਰੈਂਡ ਵਾਕਰ ਔ, ਹਾਂਜੀ ਤੁਸੀਂ ਆਨਾ ਸਗੋਂ ਪਤਾ ਇੰਜੋਏ ਵੀ ਹੋ ਜਾਏਗਾ ਤੁਸੀਂ ਵੀ ਇੰਜੋਏ ਕਰ ਲੈਣਾ, ਨਈ -ਨਈ ਕੋਈ ਐਸੀ ਉਹ ਨਹੀਂ ਐ ਫਰੈਂਡਸ,
ਜੇ ਹੁੰਦਾ ਐ ਕਈ ਦੇਖੋ ਇਹਤਰਾਜ ਵੀ ਕਰਦੇ ਨੇ ਕਿ ਜੇ, ਅਸੀਂ ਹੁੰਦਾ ਹੀ ਹੈ ਤਾਂ ਮੈਂ ਪੁੱਛਿਆ ਦੇਖੋ ਤੁਹਾਨੂੰ, ਹਾਂ ਕਿਉਂਕਿ ਫੇਿਰ ਮੇਰੇ ਮੈਮ ਵੀ ਨਾਲ ਆਣਗੇ ਨਾ ਫਿਰ ਆਪਾਂ ਦੋਨੋਂ ਆਜਾਗੇ ਮੈਂ ਤੇ ਮੇਰੇ ਮੈਮ ਮੈ ਬਲਾਲਾਗੀ,
ਕੋਈ ਗੱਲ ਨਈ ਮੋਸਟ ਵੈਲਕਮ ਕੋਈ ਐਸਾ ਉਹ ਨਈ ਹੈਗਾ ਹਾਂਜੀ।
ਹੁ ਕੋਈ ਨੀ ਫੇਰ ਤੁਸੀਂ ਮੈਨੂੰ ਦੱਸ ਦੇਨਾ ਕਦੋਂ ਦੀ ਹੈਗੀ ਏ, ਫਿਰ ਮੈਂ ਆਪਣੇ ਮੈਮ ਨੂੰ ਸਾਰੇਆ ਨੂੰ ਇਨਫੋਮ ਕਰਦਾਗੀ ਉਹ ਫਿਰ ਆ ਜਾਂਣਗੇ ਤੁਹਾਡੇ ਕੋਲ,
ਠੀਕ ਐ।
ਨੈਕਸਟ, ਹਾਂ, ਬਸ ਠੀਕ ਐ ਵਧੀਆ। ਅੱਜ ਅਸੀਂ ਤਾਂ ਉਹ ਬਨਾਏ ਸੀ ਮੈਂ ਤਾਂ ਵੈਸੇ ਕੁਛ ਖਾਸ ਬਣਾਇਆ ਨਈ। ਮਲਾਂਜੀ ਬਣਾਈ ਸੀਗੀ, ਮਲਾਂਜੀ ਤੁਸੀਂ ਸੁਣਿਆ ਈ ਹੋਣਾ। ਮਲਾਂਜੀ ਕਿਹਨੂੰ ਕਹਿੰਦੇ ਨੇ।
ਸੁਣਿਆ ਮੈਂ ਸੁਣਿਆ ਨਹੀਂ ਕਦੀ ਹਾਂ।
ਨਹੀਂ-ਨਹੀਂ ਅੰਬੀਆਂ ਨਹੀਂ ਹੁੰਦੀਆਂ, ਅੰਬੀਆਂ ਅੰਬੀਆਂ ਦੀ। ਹਾਂਜੀ ਉਹਦੀ ਮਲਾਂਜੀ ਬਣਦੀ ਹੁੰਦੀ ਆ। ਤੁਸੀਂ ਕਦੀ ਖਾਦੀ ਨੀ ਬੜੀ ਟੇਸਟੀ ਬਣਦੀ ਐ। ਸਾਡੇ ਤਾਂ ਇੱਥੇ ਬਹੁਤ ਬਣਾਦੇ ਨੇ, ਮੈਂ ਤੁਹਾਨੂੰ ਦੱਸ
ਅਸੀਂ ਨਹੀਂ ਕਦੇ ਬਣਾਈ।
ਕੁਛ ਨੀ ਕਰਨਾ ਹੁੰਦਾ ਅੰਬੀਆਂ ਲਿਆਓ ਅੱਧਾ ਕ ਲੋ ਲੈ ਆਓ ਬਹੁਤ ਐ, ਉਹ ਚੰਗੀ ਤਰ੍ਹਾਂ ਧੋ ਕੇ ਇੱਕ ਸੀ ਮਰਾ ਲੋ ਓਹਦੇ ਚ ਪਈਆਂ ਨੇ ਚਲੋ ਇਹ ਤਾਂ ਹੋਰ ਵਧੀਆ ਤੁਸੀਂ ਹੁਣ ਮੇਰੇ ਕੋਲ ਪੁੱਛ ਦੱਸ ਦਿੰਨੀ ਨਾ ਵੀ ਤੁਹਾਨੂੰ ਕਿੱਦਾਂ ਵਾ।
ਹਾਂਜੀ ਦੱਸ ਦੋ ਮੈਨੂੰ ਮੈਂ ਬਣਾਵਾਂ, ਹਾਂਜੀ।
ਆਹੀ ਕਰੋ ਪਹਿਲੇ ਏਹ ਤਾਂ ਵੋਸ਼ ਕਰ ਲੋ ਚੰਗੀ ਤਰ੍ਹਾਂ, ਚੰਗੀ ਤਰ੍ਹਾਂ ਪਾਣੀ ਨਾਲ ਵੋਸ਼ ਕਰਕੇ ਫਿਰ ਉਹਨੂੰ ਨਾ ਇੱਕ ਦੋ ਕੁ ਸੀਟੀਆਂ ਮਰਵਾਾਨੀਆਂ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਜਿੱਦਾਂ ਅਸੀਂ ਆਲੂ ਨੀ, ਬਾਲਦੇ ਏਦਾਂ ਹੀ ਇੱਕ ਦੋ ਕੁ ਸੀਟੀਆਂ ਮਰਵਾਉਣੀਆਂ। ਬਸ ਉਹ ਫੇਰ ਠੰਡੀ ਹੋ ਜਾਣ। ਉਹ ਅੰਬੀਆਂ ਨੂੰ ਤੁਸੀਂ ਕੱਢ ਕੇ ਨਾ ਉਹਦੇ ਚੋਂ ਸਾਰਾ ਗੁੱਦਾ ਨਿਕਾਲ ਲੈਣਾ।
ਅੱਛਾ।
ਸਾਰਾ ਗੁੱਦਾ ਹਾਂਜੀ ਨਿਕਾਲ ਲੈਣਾ ਤੇ ਗਿਟਕਾਂ ਵੀ ਚੰਗੀ ਤਰ੍ਹਾਂ ਸਾਫ਼ ਕਰ ਲੈਣੀਆਂ। ਤੇ ਗਿਟਕਾ ਨਾ ਅਸੀਂ ਐਂਡ ਚ ਵਿੱਚ ਪਾਵਾਂਗੇ। ਤੁਹਾਨੂੰ ਮੈਂ ਬਾ ਚੋਂ ਦੱਸਾਂਗੀ। ਪਹਲੇ ਤੁਸੀਂ ਸਾਰਾ ਗੁੱਦਾ ਨਿਕਾਲ ਲੈਣਾ ਇੱਕ ਡੂੰਘੇ ਚ ਪਾ ਕੇ। ਤੇ ਉਹਨੂੰ ਅੱਛੀ ਤਰ੍ਹਾਂ ਮੈਸ਼ ਕਰ ਲੈਣਾ ਹੱਥ ਨਾਲ ਕਰ ਲੈਣਾ। ਜਾਂ ਨੀ ਤਾਂ ਤੁਹਾਡੇ ਕੋਲ ਉਹ ਹੋਣਾ ਕੀ ਕਹਿੰਦੇ ਮਿਕਸੀ ਵਗੈਰਾ ਚ ਕਰ ਲੈਣਾ ਪੂਰੀਏ। ਅੱਛੀ ਤਰ੍ਹਾਂ ਬਿਲਕੁਲ ਐ ਮੁਲਾਇਮ ਹੋ ਜੇਗਾ ਹਾਂਜੀ, ਇੱਕ ਸਾਈਡ ਤੇ ਤੁਸੀਂ ਪਤਾ ਕਿ ਕਰਨੀ ਆ ਖੰਡ ਲਲਣੀ ਆ, ਤੇ ਉਹ ਤੁਸੀਂ ਮਿੱ ਆ ਤੁਹਾਡੀ ਮਤਲਬ ਸਵਾਦ ਦੇ ਅਨੁਸਾਰ ਕਈ ਵਾਰ ਅੰਬੀਆਂ ਖੱਟੀਆਂ ਵੀ ਹੁੰਦੀਆਂ ਜ਼ਿਆਦਾ। ਮਿੱਠਾ ਤੁਸੀਂ ਆਪਣੇ ਸੁਵਾਦ ਨਾਲ ਦੇਖ ਲੈਣਾ ਕਿ ਤੁਹਾਨੂੰ ਕਿੱਦਾਂ ਦਾ ਪਸੰਦ ਆ।
ਠੀਕ ਐ।
ਤੇ ਇੱਕ ਸਾਈਡ ਨਾ ਮਿੱਠਾ ਘੋਲ ਲੈਣਾ ਮਲਬ ਮਾੜਾ ਜੇਹਾ ਸੇਕ ਦਵਾ ਕੇ ਮਤਲਬ ਉਹਨੂੰ ਨਾ ਚਾਸ਼ਨੀ ਚੂਸ਼ਨੀ ਨੀ ਬਣਾਉਣੀ ਸਿਰਫ ਉਹਨੂੰ ਗਰਮ ਕਰਕੇ ਮਿੱਠਾ ਘੋਲਣਾ ਹਾਂ ਬਸ ਇੰਨਾ ਕੁ ਕੰਮ ਕਰਨਾ। ਉਹ ਤੁਹਾਨੂੰ ਮੈਂ ਦੱਸ ਰਹੀ ਆ ਨਾ ਠੰਡੇ ਪਾਣੀ ਚ ਪਾ ਕੇ ਥੋੜ੍ਹਾ ਜਹਾ ਗੈਸ ਤੇ ਰੱਖ ਦੋ। ਬਸ ਉਹ ਮਿੱਠਾ ਜਿੱਦਾਂ ਮਿੱਠਾ ਘੁੱਲ ਗਿਆ ਉਹਨੂੰ ਬੰਦ ਕਰ ਦੇਣਾ ਗੈਸ ਨੂੰ। ਅਸੀਂ ਕੋਈ ਚਾਸ਼ਨੀ ਚੂਸ਼ਨੀ ਕੁਛ ਨਹੀਂ ਉਹ ਕਿ ਜੇ ਓਦਾਂ ਘੋਲੋਗੇ ਤਾਂ ਟਾਈਮ ਲੱਗੇਗਾ ਨਾ ਹੈ ਤਾਂ ਕਪ ਈ ਪਾਣਾ ਪੈਂਦਾ ਤੇ ਇਹ ਹਾਂ ਉਹ ਮੈਂ ਤਾਂ ਕਿ ਥੋੜਾ ਜਿਹਾ ਸੇਕ ਦਵਾ ਲਵਾ ਲਓਗੇ ਨਾ ਤੇ ਉਹ ਮਿੱਠਾ ਘੁਲ ਜਾਏਗਾ ਬਸ ਉ ਸਾਡਾ ਮਿੱਠਾ ਤਿਆਰ ਐ। ਫਿਰ ਤੁਸੀਂ ਕੀ ਕਰਨਾ ਜੀਰਾ ਭੁੰਨ ਲੈਣਾ ਜੀਰਾ ਤਾਂ ਹੋਣਾ ਜੀਰਾ ਉਹਨੂੰ ਭੁੰਨੋ ਅੱਛੀ ਤਰ੍ਹਾਂ, ਭੁੰਨ ਕੇ ਉਹਨੂੰ ਪੀਸ ਲੈਣਾ ਠੀਕ ਹੈ ਫੇਰ ਉਹ ਵਿ ਚ ਪਾਣਾ ਭੁਨਿਆ ਹੋਇਆ ਜੀਰਾ ਪਾਣਾ ਆ, ਕਾਲਾ ਨਮਕ ਪਾਣਾ, ਕਾਲੀ ਮਿਰਚ ਪਾਣੀ ਐ। ਤੇ ਇਹ ਲਾਲ ਮਿਰਚ ਪਾਣੀ ਤੇ ਜੇ ਤੁਹਾਡੇ ਕੋਲ ਪੁਦੀਨਾ ਹੈਗਾ ਨਾ ਸੁੱਕਾ ਪੁਦੀਨਾ ਵੀ ਪਾ ਲੈਣਾ ਵਿੱਚ।
ਅੱਛਾ ਅੱਛਾ।
ਹਾਂ ਸੁੱਕਾ ਪੁਦੀਨੇ ਦਾ ਪਾਊਡਰ, ਉਹ ਪਾ ਲੈਂਦਾ ਉਹਦਾ ਬਹੁਤ ਟੇਸਟ ਆਉਂਦਾ, ਥੋੜ੍ਹਾ ਚਾਟ ਮਸਾਲਾ ਪਾ ਲਉ ਇਹ ਜਿਹੜਾ ਤੁਸੀਂ, ਗੁੱਦਾ ਬਣਾਇਆ ਸੀ ਨਾ, ਅੰਬੀਆਂ ਦਾ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ। ਉਹ ਸਾਰਾ ਉਹਦੇ ਚ ਮਿਕਸ ਕਰ ਦੋ, ਅੱਛੀ ਤਰ੍ਹਾਂ ਉਹਨੂੰ ਇਕਸਾਰ ਕਰ ਲੋ ਤੇ ਉਹਨੂੰ ਫਰਿੱਜ ਚ, ਉਹਦੇ ਚ ਜਿਹੜੀ -ਜਿਹੜੀ ਅੰਬੀਆਂ, ਤੁਹਾਨੂੰ ਮੈਂ ਕਹੀਆਂ ਸੀ। ਉਹਨੂੰ ਵਿੱਚ ਕਿਉਂਕਿ, ਜਿਹੜੇ ਅੰਬੀਆਂ ਹੁੰਦੀਆਂ ਨਾ ਬੱਚੇ ਬੜੇ ਸ਼ੌਕੀਨ, ਵਿੱਚ ਲਾਹ ਲਾ ਕੇ ਖਾਂਦੇ ਨੇ ਚੂਸਦੇ ਨੇ, ਉਸ ਹਾਂ ਉਹ ਬੜੇ ਟੇਸਟੀ ਲੱਗਦੀਆਂ ਬਸ ਉਹ ਇਹ ਸਾਰਾ ਤੁਸੀਂ ਬੈਟਰ, ਬਸ ਜਿਹੜਾ ਮਿਕਸ ਕਰਕੇ ਏਨੂੰ, ਤੁਸੀਂ ਫਰਿੱਜ ਚ ਰੱਖ ਦੇਣਾ ਚੰਗੀ ਤਰ੍ਹਾਂ, ਚੀਿਲਡ ਹੋਣ ਦੌ ਬਸ ਫੇਰ ਤੁਸੀਂ ਖਾਓ, ਬੱਚੇ ਦੇਖਣਾ ਹੋਰ ਕੁਛ ਮੰਗਣ ਗਏ ਨੀ, ਤੁਹਾਡੇ ਕੋਲੋਂ ਮਤਲਬ ਇੰਨੇ ਖੁਸ਼ ਹੋ ਕੇ ਖਾਣ, ਦੇ ਹੋਰ ਨਾਲ ਪਰੌਂਠੀ ਦੇ ਖਾਓ ਇਹ ਠੰਡੀ ਹੁੰਦੀ ਏ, ਨਹੀਂ -ਨਹੀਂ ਇਹ ਠੰਡੀ ਹੁੰਦੀ ਹੈ ਕਿਉਂਕਿ, ਅਸੀਂ ਓਦਾਂ ਖਾਵਾਂਗੇ ਗਰਮ ਹੁੰਦੇ ਨੇ, ਅੰਬ ਹੋ ਗਏ ਅਬੀਆਂ ਲੇਕਿਨ, ਤੁਸੀਂ ਇੱਦਾਂ ਬਣਾਓਗੇ ਨਾ, ਇਹ ਠਡਕ ਦਿੰਦੀ ਸਰੀਰ ਹੈ ਜਿੰਨੀ ਮਰਜ਼ੀ, ਬੱਚੇ ਖਾਣ ਕੋਈ ਨੁਕਸਾਨ ਨਹੀਂ ਹੁੰਦਾ ਫਿਰ ਤੁਸੀਂ ਬਣਾ ਕੇ ਦੇਖਣਾ ਟਰਾਈ ਕਰਕੇ, ਅਸੀਂ ਤਾਂ ਰੋਜ਼ ਬਣਾਉਂਦੇ ਹਾਂ, ਬੱਚੇ ਖਤਮ ਹੁੰਦੀ ਹੈ ਫੇਰ ਕਹਿਣਗੇ, ਮੰਮਾ ਬਣਾਓ? ਬੜੇ ਸ਼ੌਕੀਨ ਨੇ, ਸਾਡੇ ਬੱਚੇ ਤਾਂ ਹਾਂ, ਬੱਚੇ ਰੋਟੀ ਵੀ ਦੇਖੋ ਪਰੌਂਠੀ ਨਾਲ ਇ ਹੀ ਖਾ ਲੈਂਦੇ ਨੇ, ਸਾਦੀ ਰੋਟੀ ਨਾਲ ਮੈਂ ਸਬਜ਼ੀ ਦੀ, ਲੋੜ ਹੀ ਨਹੀਂ ਪੈਂਦੀ ਮਤਲਬ, ਬੱਚੇ ਇੰਨੇ ਖੁਸ਼ ਹੋ ਕੇ ਖਾਂਦੇ ਨੇ
ਚਲੋ ਵਧੀਆ, ਮੈਂ -ਮੈਂ ਵੀ ਬਣਾਵਾਂਗੀ ਕੋਈ ਨੀ ਜਿਵੇਂ ਤੁਸੀ
ਅਗਰ ਹਾਂ, ਨਹੀਂ ਇਵੇਂ ਬਣਾਓ, ਸ਼ਰਬਤ ਵਾਂਗੂ ਕਰਨਾ ਤੇ, ਬਸ ਦੋ ਚਾਰ ਚਮਚੇ ਦੇ ਪਾ ਕੇ ਵਿੱਚ ਆਈਸਕਊਬ ਪਾਓ, ਥੋੜ੍ਹਾ ਜਿਹਾ ਵਿੱਚ ਹੋ ਸਕੇ ਸੋਡਾ ਵਟਰ ਪਾ ਲਓ ਉਹ ਤੁਹਾਡਾ, ਇੰਨਾ ਸੋਹਣਾ ਮੋਕਟੇਲ ਵਾਂਗ ਬਣ ਜਾਏ, ਮਤਲਬ ਜਿੱਦਾਂ ਮਰਜ਼ੀ ਤੁਸੀਂ ਹਾਂ, ਬੜੀ ਅੱਛੀ ਬਣਦੀਏ ਅਸੀਂ ਤਾਂ ਬਣਾਉਂਦੇ ਰਹਿੰਦੇ ਹਾਂ, ਬੱਚੇ ਬਹੁਤ ਸ਼ੌਕ ਸ਼ੌਕੀਨ ਹੈਗੇ ਨੇ, ਸਾਡੇ ਖਾਣ ਦੇ ਤੇ ਕੋਈ ਨਈ ਟਰਾਈ ਕਰਨਾ, ਹੁਣ ਮੈਂ ਤੁਹਾਨੂੰ ਦੱਸਿਆ ਤੇ
ਨਹੀਂ- ਨਹੀ ਨ ਬਣਾਵਾਂਗੀ, ਮੈਂ ਤੇ ਐਵੇਂ ਹੀ ਬਣਾਵਾਂਗੀ ਅਮੀਆਂ ਪਈਆਂ ਨਾ, ਹਾਂਜੀ।
ਹਾਂ, ਬਣਾਣਾ ਫੇਰ ਮੈਨੂੰ ਦੱਸਣਾ, ਕਿੱਦਾਂ ਲੱਗੀ ਚਲੋ ਠੀਕ ਹੈ ਫੇਰ ਭੈਣ ਜੀ, ਮੈਂ ਫਿਰ ਕਰਾਂਗੀ ਤੁਹਾਨੂੰ ਫ਼ੋਨ ਤੇਰ ਮੈਂ ਕਿਹਾ ਮੈਂ ਫੇਰ ਕਰਾਂਗੀ ਫੋਨ, ਮਾੜਾ ਬੱਚੇ ਬੁਲਾ ਦਿੰਦੇ ਸੀਗੇ ਮੈਨੂੰ
ਹਾਂਜੀ- ਹਾਂਜੀ ਚਲੋ ਹਾਂਜੀ, ਸਤਿ ਸ੍ਰੀ ਅਕਾਲ ਜੀ।